ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ?
ਮੈਂ ਠੀਕ ਹ ਤੁਸੀਂ ਦੱਸੋ? ਕੀ ਕਰ ਰਹੇ ਸੀ, ਕੁਛ ਨ ਬਸ ਬੈਠਿਆਂ ਕੰਮ ਕਰ ਰਹੀ ਸੀਗੇ, ਤੁਹਾਡੇ ਸ਼ੂਏ ਸੀ, ਘੱਟ ਆ ਰਹੀ ਆ ਆਵਾਜ਼? ਦੋ ਮਿੰਟ ਰੂਕੋ,
ਹਾਂਜੀ।
ਮੈਂ ਕਿਹਾ ਦੋ ਮਿੰਟ ਰੁਕੋ ਦੋ ਮਿੰਟ, ਹੁਣ ਆ ਰਹੀ ਔਡੇਬਲ?
ਹਾਂ ਥੋੜ੍ਹੀ-ਥੋੜ੍ਹੀ ਆ ਰਹੀ ਹੈ ਚਲੋ ਕੋਈ ਗੱਲ ਨਹੀਂ,
ਹਾਂਜੀ। ਤੇ ਅੱਜ ਆਪਾਂ ਨਾ ਹਾਂਜੀ-ਹਾਂਜੀ ਹਾਂਜੀ ਸਾਰੇ ਠੀਕ ਨੇ, ਅਤੇ ਅੱਜ ਆਪਾਂ ਮਤਲਬ ਵਿਆਹ ਦੇ ਦਿਨਾਂ ਬਾਰੇ ਗੱਲ ਕਰਦੇ ਹਾਂ ਕਿ ਪਹਿਲਾਂ ਦੇ ਤੇ ਹੁਣ ਦੇ ਵਿਆਹ ਕਿੰਨੀ ਕੁ ਜ਼ਿਆਦਾ ਫ਼ਰਕ ਪੈ ਚੁੱਕਿਆ,
ਠੀਕ ਹੈ ਜੀ।
ਹਾਂਜੀ ਹੁਣ ਦੇਖੋ ਜਿਹੜੇ ਪਹਿਲਾਂ ਜਿਹੜੇ ਵਿਆਹ ਹੁੰਦੇ ਸੀਗੇ,
ਹਾਂਜੀ।
ਪਹਿਲਾਂ ਤਾਂ ਮਤਲਬ, ਘਰ ਦੇ ਅੱਗੇ ਹੀ ਟੈਂਟ ਲਾ ਕੇ, ਇਨਾ ਮਤਲਬ ਵਧੀਆ ਕਰਕੇ, ਤੇ ਸਾਰੇ ਵਿਆਹ ਕਰ ਦਿੰਦੇ ਸੀਗੇ। ਪਹਿਲਾਂ ਦੇ ਟਮ ਸੀ ਪਹਿਲਾਂ ਖੁੱਲੇ ਘਰ ਹੁੰ ਸੀਗੇਖੋ ਘਰ ਦੇ ਵਿੱਚਟ ਕਰ ਲ ਹਾਂਜੀ--ਹਾਂਜੀ ਤੇ, ਹੁਣ ਤੁਸੀਂ ਦੇਖੋ ਕੀ, ਮਹਿੰਗੇ ਰਿਜ਼ੋਰਟ, ਜਾਂ ਫਿਰ ਮੈਰਿਜ ਪੈਲੇਸਾਂ, 'ਚ ਵਿਆਹ ਹੁੰਦੇ ਨੇ,
ਹਾਂਜੀ।
ਹਾਂਜੀ। ਹੈ ਨਾ, ਤੇ ਮਤਲਬ ਪਹਿਲਾਂ ਬਰਾਤ ਤਿੰਨ-ਤਿੰਨ ਦਿਨ ਦੀ ਰਹਿੰਦੀ ਸੀ ਮਤਲਬ ਅਗਰ ਕਿਸੇ ਨੇ, ਦੂਰੋਂ ਆਣਾ ਏ, ਕੁਛ ਵੀ ਹੈ ਅਤੇ ਮਤਲਬ ਤਿੰਨ ਦਿਨ ਤਾਂ, ਬਰਾਤ ਵਿੱਚ ਹੀ ਲੱਗ ਜਾਂਦੇ ਸੀਗੇ।
ਹਾਂਜੀ -ਹਾਂਜੀ।
ਅਤੇ ਹੁਣ ਤੁਸੀਂ, ਦੇਖੋ ਇੱਕ-ਦੋ ਦਿਨ 'ਚ ਸਾਰਾ ਵਿਆਹ ਹੀ ਖ਼ਤਮ ਕਰ ਦਿੰਦੇ ਨੇ ਲੋਕੀ
ਹਾਂਜੀ-ਹਾਂਜੀ ਹੁਣ ਤਾਂ ਤੁਸੀਂ ਇਹ ਲਾਓ ਤੁਰਤੋ-ਫੁਰਤੀ ਹਨਾ ਬਾਹਰੀ ਅਰੇਂਜਮੈਂਟ ਕਰਕੇ ਕਿ ਪੈਲੇਸ ਵਗੈਰਾ ਦਾ, ਕੋਈ ਭਾਂਡਾ ਨੀ ਕੋਈ ਚੱਕਣਾ, ਕੋਈ-ਕੋਈ ਕੱਪੜਾ ਨੀ ਚੱਕਣਾ ਕੋਈ ਬਿਸਤਰਾ ਨੀ ਚੱਕਣਾ ਹਣਾ਼?
ਹਾਂਜੀ-ਹਾਂਜੀ-ਹਾਂਜੀ ਤੁਸੀਂ ਆ ਦੇਖ ਲੋ, ਕਿ, ਦੋ -ਦਿਨ ਚ ਸਾਰਾ ਵਿਆਹ ਖਤਮ ਹੋ ਜਾਂਦਾ ਸੀਗਾ, ਉਸ ਟਾਈਮ ਮਤਲਬ ਹੁਣ, ਤੇ ਹੁਣ ਜਿੱਦਾਂ ਆਪਾਂ, ਕਾਰਡ ਦੇਣ ਦੂਣ ਜਾਂਦੇ ਆ ਠੀਕ ਹੈ, ਤੇ ਪਹਿਲਾਂ ਘਰ-ਘਰ ਜਾ ਕੇ ਸੱਦਾ ਦਿੰਦੇ ਹੁੰਦੇ ਸੀਗਾ, ਕਿ ਬਈ ਇੱਧਰ ਰਿਸ਼ਤੇਦਾਰ ਘਰ ਜਾਣਾ ਉੱਧਰ ਰਿਸ਼ਤੇਦਾਰ, ਤਾਂ ਹੁਣ ਵਟਸਐਪ ਹੁਣ, ਵਟਸਪ ਕਾਰਡ ਬਣ ਜਾ ਚੁੱਕੇ ਨੇ ਹਾਂ। ਡਿਜੀਟਲ, ਕਾਰਡ ਵਾਲਾ ਸਿਸਟਮ ਹੋ ਗਿਆ, ਵੀਡੀਓਜ਼ ਬਣਾ ਕੇ ਭੇਜ ਦਿੰਦੇ ਨੇ ਕਾਰਡ ਦੀਆਂ
ਹਾਂਜੀ।
ਹਾਂ। ਤੇ ਪਹਿਲਾਂ ਪੂਰਾ ਪਿੰਡ, ਮਹੱਲਾ ਵਿਆਹ ਇਕੱਠਾ ਹੁੰਦਾ ਸੀਗਾ। ਹੈਣਾਂ, ਤੇ ਹੁਣ ਤਾਂ ਸਿਰਫ਼, ਗੈਸਟ ਗਿਣੇ-ਚੁਣੇ ਆਉਂਦੇ ਕਹਿਦੇ, ਜਿਹੜੇ-ਜਿਹੜੇ ਉਹਨਾਂ ਨੂੰ ਪਤਾ ਹੁੰਦਾ ਕਿ, ਹਾਂ ਇਹ ਇਹਨੂੰ ਬੁਲਾਉਣਾ, ਇਹਨੂੰ ਨਹੀਂ ਬੁਲਾਉਣਾ ਹਨਾ, ਇਹ ਚੀਜ਼ਾਂ ਚ'ਬਹੁਤ ਜ਼ਿਆਦਾ ਫ਼ਰਕ ਪੈ ਚੁੱਕਿਆ ਹੁਣ,
ਹਾਂਜੀ, ਬਹੁਤ ਜ਼ਿਆਦਾ ਫ਼ਰਕ ਪੈ ਰਿਹਾ, ਹੁਣ ਤਾਂ ਉਹੀ ਗੱਲ ਹੈ ਵੀ ਰਿਸ਼ਤੇਦਾਰੀ, ਗੁਆਂਢੀ ਨੂੰ ਵੀ ਤਾਂ ਕਹਿੰਦੇ ਨੇ ਵੀ
ਹ,
ਉਹ ਵੀ, ਇੱਕ- ਦੋ ਘਰ ਨੂੰ ਬਸ, ਅੱਗੇ ਤਾਂ ਇਹ ਹੁੰਦਾ ਸੀਗਾ ਵੀ ਨੇੜੇ-ਨੇੜੇ ਦੇ ਸਭ ਨੂੰ ਕਹਿੰਦੇ, ਆਦੇ ਉਹ ਆਪਣਾ ਕੋਈ ਤਿਉਹਾਰ, ਵਿਹਾਰ ਮਨਾਉਂਦੇ, ਜੋ ਵੀ ਹੈ, ਵਿਆਹ ਤੋਂ ਪਹਿਲਾਂ ਕੋਈ ਮਹਿੰਦੀ ਐ, ਕੁਛ ਵੀ ਹੈ ਹਾਂਜੀ।
ਪਹਿਲਾਂ, ਸਾਰਾ ਸਾਂਝਾ ਕੰਮ ਹੁੰਦਾ ਸੀ ਪਹਿਲਾਂ ਮੰਜੀਆਂ ਵਿਛਾ ਕੇ ਸਬਜ਼ੀਆਂ ਕੱਟ ਕੱਟਣ ਲੱਗ ਜਾਂਦੇ ਸੀ, ਮਤਲਬ ਜਿਹੜਾ ਸ਼ਰੀਕਾ ਹੈ ਉਹੀ ਸਾਰਾ ਕੰਮ ਬਰਾਬਰੀ ਦਾ ਕਰਾਉਂਦਾ ਸੀਗਾ, ਦੇਖੋ ਹੋਰ ਵੀ ਜਿਆਤ ਕੈਟਰਿੰਗ ਕਰ ਲੈਂਦੇ ਨੇ ਲੋਕੀ, ਜਾਂ ਇਵੈਂਟ ਮੈਨੇਜਰ ਉਹੀ ਸਭ
ਹਾਂ, ਹਾਂਜੀ- ਹਾਂਜੀ ਹੁਣ ਤਾਂ ਸਿਸਟਮ ਹੀ ਖ਼ਤਮ ਹੋ ਗਿਆ, ਜੀ ਇਹ ਘਰ ਤਾਂ ਕੋਈ, ਟੈਂਸ਼ਨ ਹੀ ਨਹੀਂੀ ਲੈਂਦੇ ਹੈਗੇ, ਹੁਣ ਜੇ ਆਪਾਂ, ਵਿਆਹ ਰੱਖਿਆ ਹੋਇਆ, ਜਾਂ ਵਿਆਹ ਕਰਨਾ, ਨਾ ਕਿਸੇ ਨੂੰ ਕਹਿਣ
ਹਾਂਜੀ -ਹਾਂਜੀ
ਕੀ ਤੁਸੀਂ, ਸਾਡੇ ਆਓ ਵਿਆਹ ਸ਼ਾਦੀ ਤੇ, ਜਾਂ ਹੋਰ ਆਓ ਕਰੋ
ਹਾਂਜੀ, ਹਾਂਜੀ, ਹਾਂਜੀ।
ਤਾਂ ਮੰਜੇ ਬਿਸਤਰੇ, ਤੁਸੀਂ ਇਹ ਲਾ ਲਓ, ਮੈਡਮ ਪੰਜ ਛੇ ਦਿਨ ਪਹਿਲਾ ਇਕੱਠੇ ਕਰਨ ਆ ਜਾਂਦੇ, ਫੇਿਰ ਉਹਨਾਂ ਚ ਨਾਮ ਲਿਖਦੇ ਕੀ, ਬਈ ਇਹ ਫਲਾਨੇ ਦਾ, ਇਹ ਉਹਦਾ ਬਿਸਤਰਾ ਹੈ, ਦਾ ਬਿਸਤਰਾ ਤ੍ਹਾਂ ਨਾਮ ਲਿਖਦੇ ਉੱਪਰ, ਪਰ ਹੁਣ ਇਹ ਸਿਸਟਮ ਖਤਮ ਹੀ ਹੋ ਗਿਆ। ਨਾ ਤਾਂ ਕੋਈ, ਅੱਜ- ਕੱਲ੍ਹ ਕਿਸੇ ਨਾਲ ਵਰਤ ਕੇ ਰਾਜੀ ਐ
ਹਾਂਜੀ ਪਹਿਲਾਂ ਤਾਂ ਸ਼ਰੀਕਾ ਵੀ ਹੁੰਦਾ ਸੀ ਨਾ ਉਹਨਾਂ ਦੀ ਵੀ ਰੋਟੀ ਇੱਧਰ ਹੀ ਹੁੰਦੀ ਸੀ ਘਰ ਚ ਮਤਲਬ ਜਿੱਦਾਂ ਵਿਆਹ ਹੋਣਾ। ਪਰ ਹੁਣ ਅੱਜ ਕੱਲ੍ਹ ਦੇਖ ਲਓ ਕੀ ਐ ਕਿ ਬਸ ਨੇ ਵਿਆਹ ਮਤਲਬ ਫੰਕਸ਼ਨ ਅਟੈਂਡ ਕੀਤਾ। ਤੇ ਚਲੇ ਗਏ ਆਪਣੇ ਘਰ ਫਿਰ ਆਏ ਫਿਰ ਫੰਕਸ਼ਨ ਅਟੈਂਡ ਕੀਤਾ ਫਿਰ ਘਰ ਚਲੇ ਗਏ।
ਹਾਂ ਹਾਲਾਂਕਿ ਮੈਮ ਪਿੰਡ ਦੇ ਵਿੱਚ ਤਾਂ ਇਹ ਸਿਸਟਮ ਹਜੇ ਵੀ ਹੈਗਾ ਜਦੋਂ ਕੜਾਹੀ ਚੜ੍ਹਦੀ ਹੁੰਦੀ ਐ। ਉਸ ਟਾਈਮ ਤੋਂ ਸਰੀਕੇ ਦੇ ਆਣ ਲੱਗ ਜਾਂਦੇ ਨੇ ਮੈਂ ਤਾਂਲ ਮਤਲਬ ਕਾਫੀ ਵਿਆਹ ਦੇ ਵਿੱਚ ਗਈ ਆ ਮੈਂ ਤੇ ਕਈ ਦੇ ਤਾਂ ਸਿਸਟਮ ਹੈਗਾ ਪਰ ਹੁਣ ਨੀ ਹੁਣ ਤਾਂ ਦੇਖੋ ਤੁਸੀਂ ਅੱਗੇ ਤਾਂ ਮਿਠਾਈ ਹੁੰਦੀ ਸੀ ਕੜਾਹੀ ਖਾਦੀ ਹਣਾ ਜੀ ਪੰਜ ਪੰਜ ਦਸ ਦਸ ਕਿੱਲੋ ਮਿਠਾਈ ਦਿੰਦੇ। ਪਰ ਹੁਣ ਤਾਂ ਸਿੱਧਾ ਕਰ ਰੱਖਿਆ ਉਹੀ ਗੱਲ ਆ ਤੁਹਾਡੇ ਵਾਲਾ ਕੰਮ ਵੀ ਜਿਵੇਂ ਤੁਸੀਂ ਕਹਿੰਦੇ ਹੋ। ਵੀ ਪੈਲੇਸ ਦੇ ਵਿੱਚ ਸੁਨੇਹਾ ਲਾਂਦੇ ਨੇ ਉੱਥੇ ਇੱਕ ਇੱਕ ਡੱਬਾ ਫੜਾ ਦਿੰਦੇ ਨੇ ਸ਼ਗਨ ਫੜ ਲੈਂਦੇ ਨੇ ਚਲੋ।
ਹਾਂਜੀ, ਹਾਂਜੀ ਹਾਂਜੀ।
ਹਾਂਜੀ,
ਇਹ ਤਾਂ ਹੈ ਦੇਖਲੋ ਪਹਿਲਾਂ ਜਾਗੋ ਕਿੱਦਾਂ ਦੀ ਹੁੰਦੀ ਸੀ ਪਹਿਲਾਂ ਜਾਗੋ ਗਲੀਆਂ ਵਿੱਚ ਮਤਲਬ।
ਓ ਤਾਂ ਸਾਰੇ ਪਿੰਡ ਦੇ ਵਿੱਚ ਹੀ ਮੈਮ ਇਹ ਹੁੰਦਾ ਸੀਗਾ ਵੀ ਸਾਰੇ ਪਿੰਡ ਦੇ ਵਿੱਚ ਹੀ ਘਮਾਉਂਦੇ ਸੀਗੇ ਜਾ, ਗੋ ਨੂੰ ਕਿਸੇ ਦੇ ਬੱਲਬ ਭੰਨ ਦੇਣੇ ਕਿਸੇ ਦਾ ਦੁੱਖ ਦੁਕਾਨ ਦਾ ਗੇਟ ਭੰਨ ਦੇਣਾ ਬਾਹਰ ਪੈਂਦੇ ਸੀ ਅੱਗੇ ਲੋਕ ਕਿਸੇ ਮੰਜਾ ਮੁੱਦਾ ਮਾਰ ਦੇਣਾ।
ਹਾਂਜੀ ਹਾਂਜੀ ਹੁਣ ਇਹ ਚੀਜ਼ਾਂ ਪੈਲੇਸ ਦੇ ਅੰਦਰ ਹੀ ਰਹਿ ਚੁੱਕੀਆਂ ਨੇ। ਅੱਜ ਕੱਲ੍ਹ ਦਿਖਾਵੇ ਦੇ ਚੱਕਰ 'ਚ ਪੈਲਸ ਪੈਲਸ ਲਾਈਟਾਂ ਵਾਲੀ ਜੱਗ ਹੁੰਦੀ ਐ ਬਸ
ਹਾਂਜੀ ਹਾਂਜੀ, ਅੱਗੇ ਤਾਂ ਦੀਵੇ ਵਾਲੀ ਹੁੰਦੀ ਜੀ ਦੇਖੋ। ਜੋਤ ਘਰੋਂ ਜਗਾ ਕੇ ਲੈ ਕੇ ਜਾਂਦੇ ਫੇਰ ਉਹ। ਤੇਲ ਪਾਂਦੇ ਕੋਈ ਪਾਂਦਾ ਕੋਈ ਤੇਲ ਪਾਂਦਾ ਕੋਈ ਕੋਈ ਪਾਂਦਾ। ਸਾਰੀ ਰਾਤ ਜਾਗੋ ਚੱਲੀ ਜਾਂਦੀ ਸੀ। ਪਰ ਹੁਣ ਤਾਂ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਦੇਖੋ ਹੁਣ ਇਹ ਸਿਸਟਮ ਤਾਂ ਬੰਦ ਹੀ ਹੋ ਗਿਆ।
ਹਾਂਜੀ ਹਾਂਜੀ, ਹਾਂਜੀ ਹਾਂਜੀ ਹਾਂਜੀ ਹਾਂਜੀ।
ਹਾਂਜੀ,
ਪਹਿਲਾਂ ਘਰ ਦੀਆਂ ਜਿਹੜੀਆਂ ਮਤਲਬ ਜਨਾਨੀਆਂ ਹੁੰਦੀਆਂ ਸੀ ਉਹ ਢੋਲਕੀ ਲੈ ਕੇ ਮਤਲਬ ਸੁਹਾਗ ਤੇ ਘੋੜੀਆਂ ਗਾਦੀਆਂ ਸੀਗੀਆਂ। ਤੇ ਹੁਣ ਡੀਜੇ ਨੇ ਲੈ ਲਿਆ ਸਾਰਾ। ਕੁਛ ਸਭ ਕੁਛ ਡੀ ਜੇ ਹੀ ਕਰਦਾ ਪ੍ਰੋਫੈਸ਼ਨਲ ਡੀ ਜੇ ਹੋਣ। ਨੇ ਅੱਜ ਕੱਲ ਅੱਜ ਕੱਲ ਕਿਸੇ ਨੂੰ ਇਹ ਚੀਜ਼ ਬਾਰੇ ਮਤਲਬ ਸ਼ਹਿਰਾਂ ਚ ਮੈਂ ਦੱਸਾਂ ਤੁਹਾਨੂੰ ਵੀ ਅਗਰ ਆਪਾਂ ਪਿੰਡ ਚ ਜਾਈਏ ਤਾਂ ਤੁਹਾਨੂੰ ਸਾਨ ਸਾਨੂੰ ਪਤਾ ਲੱਗਦਾ ਕਿ ਹਾਂ ਕਿ ਇੱਦਾਂ ਇੱਦਾਂ ਕੁਛ ਵੀ ਹੁੰਦਾ ਸ਼ਹਿਰਾਂ 'ਚ ਤਾਂ ਇਹ ਚੀਜ਼ਾਂ ਬਿਲਕੁਲ ਕੁਲ ਹੀ ਨਹੀਂ ਹੈਗੀਆਂ
ਹਾਂਜੀ ਕਹਿੰਦਾ ਮੈਮ ਤੁਸੀਂ ਇਹ ਲਾ ਲਓ ਵੀ ਸੱਤ ਅੱਠ ਦਿਨ ਪਹਿਲਾਂ ਗੀਤ ਗਾਉਣ ਲੱਗ ਜਾਂਦੀਆਂ ਬੁੜੀਆਂ
ਹਾਂਜੀ-ਹਾਂਜੀ-ਹਾਂਜੀ
ਕਹਿੰਣਾ ਜੀ ਸੁਹਾਗ ਗਾਉਂਦੀਆਂ ਘੋੜੀਆਂ ਗਾਂਦੀਆਂ ਕੋਈ ਮਹਿੰਦੀ ਦਾ ਹੁੰਦਾ ਗੁੜ ਵੰਡ ਦੀਆਂ ਅੱਗੇ ਦੇਖੋ
ਹਾਂਜੀ-ਹਾਂਜੀ
ਕੋਈ ਗੀਤ ਗਾਣ ਆਂਦੀਆਂ ਜਿਹੜੀਆਂ ਸਰੋ ਸੋ ਉਹਨਾਂ ਨੂੰ ਗੁੜ ਦਿੰਦੇ ਸ਼ਗਨ ਦੇ ਤੌਰ ਤੇ ਕਈ ਵੀ ਇਹ ਸਾਡੇ ਖੁਸ਼ੀ ਚ ਸ਼ਾਮਿਲ ਹੋਏ ਨੇ ਮਹਿੰਦੀ ਵੀ ਦਿੰਦੇ ਹੈਨਾ ਮੈਂ ਕਾਫ਼ੀ ਦੇਖਿਆ ਹੈਗਾ ਮਤਲਬ ਤੇ ਇੱਕ ਅੱਗੇ ਹੋਰ ਰਿਵਾਜ਼ ਮੈਂ ਬੜੀਆਂ ਉਹ ਕਰਦੇ ਹੁੰਦੇ ਟੁਕਦੇ ਹੁੰਦੇ ਘਰ ਦੇ ਵਿੱਚ
ਅੱਛਾ
ਵਿਆਹ ਵਾਲੇ ਘਰ ਦੇ ਵਿੱਚ ਬੜੀਆਂ ਟੁਕੀਆਂ ਜਾਂਦੀਆਂ ਫੇਰ ਉਹ ਬੜੀਆਂ ਸਾਰੇ ਸਰੀਕੇ ਚ ਵੰਡੀਆਂ ਜਾਂਦੀਆਂ ਸੀ
ਓਕੇ ਨਹੀਂ ਇੱਦਾਂ-ਇੱਦਾਂ ਮੈਂ ਸੁਣਿਆ ਹੀ ਵੀ ਨਹੀਂ ਇਹ ਤਾਂ ਮੈਂ ਤੁਹਾਡੇ ਤੋਂ ਸੁਣ ਰਹੀ ਆ ਤੁਹਾਡੇ ਤੋਂ ਪਤਾ ਲੱਗ ਗਿਆ ਵੇ
ਹਾਂਜੀ-ਹਾਂਜੀ ਮਤਲਬ ਮੈਂ ਦੇਖਿਆ ਨਾ ਮਤਲਬ ਸਾਡੇ ਇੱਧਰ ਇਹ ਚੀਜ਼ ਕਰਦੇ ਨੇ
ਹਾਂਜੀ-ਹਾਂਜੀ-ਹਾਂਜੀ ਤੇ ਹੁਣ ਤੁਸੀਂ ਮਿਲਣੀ ਦੀ ਰਸਮ ਦੇਖ ਲਓ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਕੰਬਲ ਜਾਂ ਖੇਸ ਦਿੱਤੇ ਜਾਂਦੇ ਸੀਗੇ ਹੁਣ ਮਹਿੰਗੇ ਤੋਹਫ਼ੇ ਜਾਂ ਫਿਰ ਸੋਨਾ ਦਿੱਤਾ ਜਾਂਦਾ
ਸੋਨਾ ਦਿੱਤੇ ਆ ਹਾਂਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਹਾਂਜੀ
ਹੁਣ ਤੁਸੀਂ ਕੈਟਰਿੰਗ ਦਾ ਦੇਖ ਲਓ ਪਹਿਲਾਂ ਹਲਵਾਈ ਹਫਤਾ ਪਹਿਲਾਂ ਹੀ ਹਲਵਾਈ ਮਤਲਬ ਕੜਾਹੀ ਚਾੜ੍ਹਦੇ ਜਿੱਦਾਂ ਤੁਸੀਂ ਦੱਸਿਆ ਹੁਣ ਸਭ ਕੁਛ ਰੇਡੀਮੇਡ ਕੈਟਰਿੰਗ ਦਾ ਸਿਸਟਮ ਹੋ ਗਿਆ ਹੈਨਾ
ਹੁਣ ਤਾਂ ਇਹ ਕਹਿ ਦਿੰਦੇ ਨੇ ਜੀ ਵੀ ਕਾਹਦੇ ਵਾਸਤੇ ਘਰੇ ਕੜਾਹੀਆਂ ਲਿਆਣੀਆਂ ਨੇ ਨਾਲੇ ਹੱਥ ਲਬੇੜਣੇ ਨੇ ਨਾਲੇ ਕੁੱਕੀ-ਫੂੱਕੀ ਬਾਹਰ ਮਤਲਬ ਉਹ ਕਰ ਦਿੰਦੇ ਨੇ ਓਡਰ ਕਰ ਦਿੰਦੇ ਨੇ ਡੱਬੇ ਬਣੇ ਬਣਾਏ ਪੈਕ ਹੋਏ ਹਵਾਏ ਬਾਹਰੋਂ ਆ ਜਾਂਦੇ ਨੇ ਹਾਂਜੀ ਤੁਸੀਂ ਇਹਨਾਂ ਨਾਲੋਂ ਵਿਆਹ ਆਲੇ ਵਿਆਹ ਵਾਲੇ ਘਰ ਦੇਖੋ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਸੀ ਹੁਣ ਤਾਂ ਪਤਾ ਹੀ ਲੱਗਦਾ ਵੀ ਇਹਨਾਂ ਦੇ ਵਿਆਹ ਰੱਖਿਆ ਹੋਇਆ ਦੂਜੇ ਦਿਨ ਪਤਾ ਲੱਗਦਾ ਹਾਂਜੀ ਇਹਨਾਂ ਨੇ ਕੁੀ ਵਿਆਲੀ ਇਹਨਾਂ ਨੇ ਮੁੰਡਾ ਵਿਆਹ ਤਾਂ
ਹਾਂਜੀ ਪਤਾ ਹੀ ਨਹੀਂ ਲੱਗਦਾ ਹੈਗਾ ਸਹੀ ਗੱਲ ਔਰ ਪਹਿਲਾਂ ਵਿਆਹ ਚ ਮਤਲਬ ਦੋ ਤਿੰਨ ਸਬਜ਼ੀਆਂ ਹੁੰਦੀਆਂ ਸੀਗੀਆਂ ਬੂੰਦੀ ਵਾਲਾ ਰਾਇਤਾ ਅਤੇ ਜਲੇਬੀ ਲੱਡੂ ਇਹ ਚੀਜ਼ਾਂ ਹੁੰਦੀਆਂ ਹੁਣ ਪੰਜਾਹ ਤਰ੍ਹਾਂ ਦੇ ਸਟੋਲ ਲੱਗੇ ਹੁੰਦੇ ਨੇ ਚਾਈਨੀਜ਼ ਇਟੈਲੀਅਨ ਠੀਕ ਹੈ ਅਤੇ ਮਤਲਬ ਹਰ ਚੀਜ਼ ਮਿੱਠੇ ਹਾਂਜੀ-ਹਾਂਜੀ ਤੇ ਬੰਦਾ ਉਹੀ ਚੀਜ਼ਾਂ ਵਿੱਚ ਰਹਿ ਜਾਂਦਾ ਫਿਰ ਰੋਟੀ ਖਾਂਦਾ ਨਹੀਂ
ਰੋਟੀ ਖਾਂਦਾ ਨੀ
ਹਾਂਜੀ ਪਹਿਲੇ-ਪਹਿਲੇ ਦੇ ਜ਼ਮਾਨੇ ਸਹੀ ਸੀਗਾ ਕਿ ਖਰਚਾ ਵੀ ਘੱਟ ਹੁੰਦਾ ਸੀਗਾ ਨਾਲੇ ਮਜ਼ਾ ਵੀ ਬਹੁਤ
ਖਰਚੇ ਤਾਂ ਮੈਡਮ ਆਪਣੇ ਆਪ ਵਧਾ ਲਏ ਹੁਣ ਠੀਕ ਹੈ ਨਾ ਜੀ ਫਿਰ ਹਜੇ ਕਹਿ ਦਿੰਦੇ ਨੇ ਮਹਿੰਗਾਈ ਹੋ ਗਈ
ਹਾਂਜੀ ਪਹਿਲੇ ਟਾਈਮ ਦੇਖੋ ਤੁਸੀਂ ਪ੍ਰੀ ਵੈਡਿੰਗ ਸ਼ੂਟ ਵੀ ਨਹੀਂ ਹੁੰਦਾ ਸੀਗਾ ਹੈ ਨਾ ਇੱਕ ਇੱਕ ਦੂਜੇ ਨੂੰ ਸਿੱਧਾ ਚਿਹਰਾ ਵੀ ਨੀ ਦੇਖਦੇ ਸੀਗੇ ਪਹਿਤ ਲੜ ਲੈ
ਹੈ ਨ ਸੀ ਮੈਂ ਹੁਣ ਮਤਲਬ ਸਾਡੇ ਜ ਕਈ ਜਿਵੇਂ ਪੁਰਾਣੀਆਂ ਬੁੜੀਆਂ ਦੱਸਦੀਆਂ ਨੇ ਸਾਨੂੰ ਜਿਵੇਂ ਮੇਰੇ ਮੰਮੀ ਡੈਡੀ ਹੋਰ ਜਾਂ ਹੋਰ ਦੱਸਦੇ ਨੇ ਵੀ ਕਹਿੰਦੇ ਪਹਿਲਾਂ ਨਾ ਅਸੀਂ ਇੱਕ ਦੂਜੇ ਸ਼ੱਕ ਨਕਲ ਵੀ ਨੀ ਇਹ ਵੀ ਨੀ ਪਤਾ ਹੁੰਦਾ ਸੀ ਕੋਈ ਉਹੀ ਗੱਲ ਹੈ ਵੀ ਪਤਾ ਲੱਗ ਜਾਂਦਾ ਵੀ ਹਾਂ ਤੇ ਦੇਖਿਆ ਜਿਹੜਾ ਵਾਸਤੇ ਵੀ ਉਹ ਇੱਦਾਂ ਦਾ ਜਾਂ ਇੱਦਾਂ ਦਾ ਹੁਣ ਤਾਂ ਪਹਿਲਾਂ ਦੇਖਦੀਆਂ ਨੀ ਜੀ ਪਹਿਲਾਂ ਡਿਮਾਂਡ ਹੀਹੀ ਰੱਖਦੀਆਂ ਨੇ ਜਾਂ ਕੁੜੀ ਚਾਹੇ ਮੁਡਾਂ ਜੀ ਪਹਿਲਾਂ ਅਸੀ ਤਾਂ ਦੇਖਾਂਗੇ ਕੁੜੀ ਮੁੰਡਾ ਹੈ ਕਿਹ ਜਿਹੇ ਨੇ
ਹਾਂਜੀ-ਹਾਂਜੀ-ਹਾਂਜੀ ਉਹੀ ਤਾਂ ਤੇ ਪੈਲਾਂ ਈ ਮਤਲਬ ਮੀਨੇ ਪੈਲਾਂ ਈ ਬਾਰ ਚੱਲ ਜਾਂਦੇ ਨੇ, ਓਹ ਪ੍ਰੀ ਵੈਡਿੰਗ ਸ਼ੂਟ ਹੁੰਦੇ ਨੇ ਫੇਰ ਔ ਤੋਂ ਬਾਦ ਅਲੱਗ-ਅਲੱਗ ਸ਼ੂਟਸ ਹੁੰਦੇ ਨੇ ਫੋਟੋਗ੍ਰਾਫੀ।
ਹਾਂਜੀ, ਹਾਂਜੀ, ਮੈਨੂੰ ਏ ਲੱਗਦਾ ਵੀ ਪੈਲਾਂ ਟਾਈਮ ਵਧੀਆ ਸੀ। ਹੁਣ ਦੇਖੋ, ਹੁਣ ਜਿਓ-ਜਿਓਂ ਜਿਵੇਂ ਜਿਵੇਂ ਅਪਾਂ ਏ ਕੈ ਦੇੰਦੇ ਔਵੀ ਰਿਸ਼ ਤੇ ਖ਼ਰਾਬ ਹੋ ਰੇ ਨੇ ਮੈਡਮ ਦੇਖੋ।
ਹਾਂਜੀ ਹਾਂਜੀ ਹਾਂਜੀ, ਏ ਤਾਂ ਹੈ ਹਾਂਜੀ। ਹੁਣ, ਐਂਟਰੀ ਟ੍ਰੈਂਡ ਦੇਖਲੋ ਕਿੰਨਾ ਕ ਜੈਦਾ ਐ ਮੈਂ ਪੈਲਾਂ ਲਾੜਾ ਗ ਮਤਲਬ ਗੱਡੀ ਜਾਂ ਫਿਰ ਘੋੜੀ ਤੇ ਆੰਦਾ ਸੀਗਾ। ਹੁਣ ਦੇਖ ਲੋ ਤੁਸੀਂ ਹੈਲੀਕੋਪਟਰ ਲਾ ਲੇ ਐਨਾਂ ਨੇ ਬਗ ਗੀ ਲੈ ਲੀ ਔਰ ਜੇੜਾ ਔ ਅੱਜ-ਕੱਲ੍ਹ ਕਿੰਨੀ ਵੱਡੀ-ਵੱਡੀਆਂ ਗੱਡੀਆਂ ਚੱਲ ਰੀਆਂ ਨੇ। ਓਹ ਮਤਲਬ ਔ ਹਰ ਕਰਦੇ ਨੇ ਰੈਂਟ ਤੇ ਲੈਂਦੇ ਨੇ ਇੰਨਾ-ਇੰਨਾ ਪੈਸਾ ਖਰਚ ਕਰਦੇ ਨੇ ਔਦੇ ਚ।
ਇੱਕ ਔ ਹੋਰ ਚੱਲਿਆ ਹੋਯਾ ਹੁਣ ਰਿਵਾਜ਼ ਜੋ ਇੱਕ ਰਥ ਜੀਤੇ ਆੰਦੇਣ।
ਹਾਂਜੀ ਹਾਂਜੀ, ਓਹੀ ਓਹੀ ਹਾਂਜੀ ਹਾਂਜੀ ਕਿੰਨਾ ਕੈ ਹਾਂਜੀ ਹਾਂਜੀ, ਹਾਂਜੀ। ਔਰ ਤੁਸੀਂ ਆ ਵੇਖ ਲੋ ਨਾ ਕਿੰਨਾ ਕ ਜਾ ਦਾਂ ਔ ਏਦਾਂ ਮਤਲਬ ਪੈਸਾ ਖਰਚ ਕਰੀ ਜਾਂਦੇ ਨੇ ਮਤਲਬ ਐ ਨੀ ਕਿ ਬਜਟ ਫਰੈਂਡਲੀ ਵਿਆਹ ਕਰੀਏ।
ਹਾਂਜੀ।
ਪੈਲਾਂ ਤਾਂ ਬਜਟ ਫ੍ਰੈਂਡਲੀ ਓ ਵੇਆ ਹੁੰਦੇ ਸੀਗੇ ਹੋਨ ਦੂਜੇਆਂ ਨੂੰ ਦਿਖਾਨ ਲਈ, ਐ ਵੀ ਲੇਆ ਦੋ ਜੀ ਆਵਿ ਲੇਯਾ ਦੋ ਜੀ ਅਪਨਾ ਲੱਖਾਂ ਕਰੋੜਾ ਰਪੇਯਾ ਬਰਬਾਦ ਕਰਦੇ ਸੀ।
ਹਾਂਜੀ-ਹਾਂਜੀ ਏ ਤਾਂ ਹੈਗੈ ਈ ਐ, ਖ਼ਰਚੇ ਓਨੇ ਬਧਾ ਲਏ ਜੀ ਦੇਖ ਦੇ ਅੱਗੇ ਵੀ ਬੇਆ ਤਾਂ ਪੈਲਾਂ ਵੀ ਹੋ ਜਾਂਦੇ ਸੀ ਸਿੰਪਲ ਤਰੀਕੇ ਨਾਲ਼। ਨਾ ਏਨਾ ਕੋਈ ਖਰਚਾ ਸੀ ਨਾ ਮਾਂ-ਬਾਪ ਤੇ ਬਡਰੇਸ਼ਨ ਸੀਗੀ ਨਾ ਆਪਣੇ ਆਪ ਨੂੰ ਕੋਈ ਏਦਾਂ ਲੱਗਦਾ ਸੀਗਾ ਕੀ ਚਲੋ ਆਪਾਂ ਕਿਸੇ ਦਾ ਦਿਲ ਦੁਖਾਵਾਂਗੇ ਦੇਖੋ, ਜਾਂ ਹੁਨ ਤਾਂ ਪਤੈ ਕੀ ਸਿਸ ਟਮ ਹੋ ਰੇਐ, ਬਲਾੰਦੇ ਨੇ ਬੇਆ ਤੇ ਓ ਔਦੀਆਂ ਕ ਓਦੀਆਂ ਓਨੂ ਕਰਦੈ, ਓ ਓਦੀਆਂ ਜਿਵੇਂ ਆਪਾਂ ਕੈ ਦਨੇ ਆਂ ਵੀ, ਏਹ ਕੈ ਦਿੰਦਾ ਵੀ ਹਾਂ ਓਨੂੰ ਬਲਾ ਲੇਆ ਜੀ ਮੈਨੂੰ ਨੀ ਬਲਾਯਾ।
ਹਾਂਜੀ, ਤੇ ਤੁਸੀਂ ਐ ਦੇਖਲੋ ਨਾ ਹੂੰ, ਬਿਦਾਈ ਦਾ ਮਹੋਲ ਦੇਖਲੋ ਪੈਲਾਂ ਤਾਂ ਸਾਰਾ ਪਿੰਡ ਈ ਭਾਵੁਕ ਹੋ ਜਾਂਦਾ ਸੀਗਾ। ਹੋਨ ਤਾਂ ਮਤਲਬ ਕੁੜੀ ਵੀ ਨੀ ਰੋਂਦੀ ਹੈਗੀ।
ਹਾਂ, ਹੁਨ ਤਾਂ ਬੇਆ ਅਆਲੀ ਕੁੜੀ ਵੀ ਹਾਂਜੀ, ਮੇਰਾ ਮੇਕਅਪ ਖ਼ਰਾਬ ਹੋਜੂਗਾ ਜੀ ਵੇਆ ਆਲੀ ਕੁੜੀ ਵੀ ਨੀ ਰੋਂਦੀ ਹੋਣ। ਕਾਫੀ ਟਾਈਮ ਚੇਂਜ ਹੋ ਗੇਆ ਹੁਣ ਤਾਂ। ਹਅ, ਚਲੋ ਠੀਕ ਐ ਮੈਮ ਨੈਕਸਟ ਕੋਲ ਤੇ ਗਾੱਲ ਕਰਦੀ, ਓਕੇ ਜੀ।